ਹੈਲੋ।
ਸਤਿ ਸ਼੍ਰੀ ਅਕਾਲ। ਵਧੀਆ-ਵਧੀਆ ਤੁਸੀਂ ਸੁਣਾਓ ਠੀਕ ਹੋ।
ਵਧੀਆ ਕੀ ਕਰ ਰਹੇ ਹੋ?
ਕੁਛ ਨੀ ਬੈਠ ਹੋਏ ਸੀ ਤੁਸੀਂ ਦੱਸੋ ਕਰ ਲਿਆ ਡਿਨਰ
ਦਿੱਲੀ ਪਹੁੰਚ ਗਿਆ ਹਾਂਜੀ
ਹਾਂ ਦਿੱਲੀ ਪਹੁੰਚ ਗਿਆ ਔਰ ਤੂੰ ਵੀ ਤੋ ਲਸੀ ਪੀ ਲੇ ਨਾ ਮੰਮੀ ਵੀ ਵਧੀਆ ਸਭ ਵਧੀਆ ਤੁਸੀਂ ਦੱਸੋ ਕੀ ਕਰ ਰਏ ਸੀ
ਮੈਂ ਬਰਗਰ ਖਾ ਰਈ ਸੀ
ਚਲੋ ਵਧੀਆ ਜੀ ਵਧੀਆ
ਆ ਜਾਓ ਖਾ ਲੋ
ਨਾ ਬਸ ਜੀ ਹੁਣੇ ਰੋਟੀ ਖਾਧੀ ਮੈਂ ਵੀ ਨੂਡਲ ਬਣਾਏ ਸੀ ਵਿਕੀ ਕਹਿੰਦਾ ਨੂਡਲ ਬਣਾਓ ਨੂਡਲ ਬਣਾਏ ਸੀ ਹੁਣੇ ਹਾਂ ਉਹ ਰਾਤੀ ਵੇਲਾ ਹੁੰਦਾ ਸਵੇਰੇ ਕੰਮ ਤੇ ਜਾਂਦਾ ਫਿਰ ਰਾਤੀ ਵੀ ਲਿਆਂਦਾ
ਹਾਂ ਫੇਰ ਰਾਤੀ ਟਾਈਮ ਹੁੰਦਾ ਜੋ
ਜੋ ਬੱਚਾ ਹਾਂ ਸਈ ਗੱਲ ਏ ਸਈ ਗੱਲ ਏ ਹੋਰ?
ਵਧੀਆ
ਭਾਬੀ ਗਈ ਹੋ ਸੀ ਪੇਕੇ
ਹਾਂਜੀ?
ਮੈਂ ਕੇਆ ਮੇਰੀ ਭਾਬੀ ਗਈ ਸੀ ਪੇਕੇ
ਅੱਛਾ ਛਾ
ਹਾ
ਤੁਸੀਂ ਛੁਟੀਆਂ ਮਨਾਣ ਗੇਆ?
ਮੈਂ ਹਾਂਜੀ ਮੈਂ ਕੀ ਕੈਦੇ ਨੇ ਰੈ ਕੇ ਆਈ ਸੀ ਦਸ-ਪੰਦਰਾਂ ਛੁੱਟੀਆਂ ਰੈ ਹੋਣ ਆਈਆਂ ਮੈਂ ਦੋ-ਚਾਰ ਦਿਨ ਨ ਹੋਏ ਛੁੱਟ ਰੈ ਗੀਆ ਸੀ ਮੈਂ ਕੇਆ ਹੋ ੲਵਾਂ ਹੁੰਨ ਤੇ ਫੇਰ ਮੰਮੀ ਬੁਲਾਂਦੀ ਰੈਂਦੇ ਬਾਰ-ਬਾਰ ਆ ਜਾ ਆ ਜਾ ਮੈਂ ਏਰਾ ਹੋਮਵਰਕ ਕਰਾ ਰੀ ਸੀ ਮੈਂ ਕੇਆ ਚੱਲ ਹੋਮ ਵਰਕ ਕਰਾ ਲਾ ਫੇਰ ਫਰੀ ਜੋ ਕੇ ਜਾਵਾਂਗੀ।
ਆਹੋ ਹੋਰ ਸਵੇਰੇ ਜਾਂਦੇ ਓ ਅੰਮ੍ਰਤ ਵੇਲੇ
ਕਿੱਥੇ ਹੋ ਈ ਨੀਂ ਰੇਆ
ਹੁਨ ਨੀ ਜਾ ਰਏ, ਬਾਬਾ ਜੀ ਬੁਲਾ ਈ ਨੀ ਰੇਆ।
ਆ ਹੁਕਮ ਈ ਨੀ ਹੋ ਰੇਆ ਸਈ ਗ
ਕੈ ਤਾਂ ਨੀ ਬਾਬਾ ਜੀ ਸਾਨੂੰ ਪਾਪੀ ਨੂੰ ਬੁਲਾ ਈ ਨੀ ਰੇਣਾ।
ਆਹੋ ਹੁਕਮ ਈ ਨੀ ਹੋ ਰੇਆ ਐਸੀਂ ਨਜਰ ਲਗੀ ਹੈਗੀ ਏ ਗੇ ਈ ਨੀ ਦੁਬਾਰਾ।
ਓਈ ਤਾਂ ਕੈ ਰੀ ਆ।
ਐਂ ਜਾਂਦੇ ਨੇ ਸਗੋਂ ਗਗਨ ਅਤੇ ਭਾਬੀ ਹੋਰੀ।
ਆਹੋ ਮੈਂ ਏਕ ਦਿਨ ਗਈ ਸੀ, ਛੇ ਵਜੇਂ ਕੋਲ ਤੇ ਆ ਰੇ ਸੀ।
ਹਾਂ ਐ ਜਾਦੇ ਨੇ।
ਐਦੇ ਤੇ ਪਾਪਾ ਤੇ ਜਾਂਦੇ ਨੇ ਸਵੇਰੇ, ਮੇਰਾ ਜਾਣ ਹੀ ਨੀ ਹੁੰਦਾ ਪਤਾ ਨੀ ਕੀ ਹੋ ਗੇਆ ਆ ਸ਼ੀਰ ਬੜਾ ਆਲਸੀ ਹੋ ਗੇਆ ਸਈ ਗਲ ਐ, ਵੇਖੋ ਹੁੰਣ ਕੇਆ ਤੈ ਮੈਂ ਭਾਬੀ ਨੂੰ ਗਰਮੀ ਤੇ ਓਈ ਤੇ ਦਿੱਕਤ ਹੈਗੀ ਸਾਰੀ ਗਰਮੀ ਰਾਤੀ ਨਾਲ ਏ ਲੇ ਟ ਬੜੇ ਹੋ ਜਾਈਦਾ ਛੁੱਟੀਆਂ ਬੱਚਿਆਂ ਦੀ ਵੈਸੇ ਪੈ ਗਈਆਂ ਨੇ ਤੇ ਓ ਲੇਟ ਟ ਬੜੇ ਹੋ ਜਿਦਾਂ ਰਾਤੀ ਲੇਟ ਸੋਵੋ ਈ ਲੇਟ ਨੀਦਂ ਖੁਲਦੀ ਐ।
ਆਹੋ ਸਾਨੂੰ ਵੀ ਏਕ ਵੱਜ ਜਾਦਾ ਰਾਤੀ ਸੋਣਦੇ
ਆ ਵੀਚੋਂ ਜਦੋਂ ਵੀ ਛੁੱਟੀਆਂ ਹੋਈਆਂ ਕਦੇ ਏਕ ਬਾਰਾਂ ਏਕ ਬਾਰਾਂ ਏ ਤੇ ਏਨਾ ਟੈਮ ਤੇ ਰੋਜ਼ ਹੋ ਜਾਂਦਾ।
ਆਹੋ ਏਦਾ ਪਰਾ ਜਾਂਦਾ ਨਾ ਹੰਗਰੀਜ਼ ਤੇ ਓ ਫੇਰ ਆਂਦਾ ਬਾਰਾਂ ਵਜੇ ਆਂਦਾ ਓਥੋ ਫੇਰ ਓਨੂੰ ਰੋਟੀ ਬਨਾ ਕੇ ਦੇਂਨੀ ਆ ਮੈਂ ਹਾ ਗਰਮ-ਗਰਮ ਰੋਟੀ ਦੇਂਨੀ ਆ
ਆ ਸਈ ਗੱਲ ਏ ਬੰਦਾ ਸਵੇਰ ਦੇ ਵਿੱਚ ਐਮੀ ਮੈਨਤ ਕਰਦਾ ਪੇਆ ਰਾਤੀ ਫੁਲਕਾ ਵੀ ਚਜ ਦਾ ਨਾ ਮਿਲੇ ਫੇਰ
ਆਹੋ ਓ ਤਾਂ ਕੈਲਾ ਮੰਮੀ ਮੈਂ ਸਵੇਰੇ ਨਾਸ਼ਤਾ ਤਾਂ ਕਰਕੇ ਨੀ ਜਾਂਦਾ ਘਟੋ ਘੱਟੀ ਰਾਤੀ ਚਜ ਦੀ ਰੋਟੀ ਦਾ ਦੇ ਦੇਆ ਕਰੋ।
ਆ ਸਈ ਗੱਲ ਐ ਬੇਲਕੁਲ ਸਈ ਗੱਲ ਐ।
ਮੈਂ ਕੇਆ ਮਾਮੂ ਤੇਰੇ ਤੋਂ ਹੈਗਾ ਮੈਨੋ ਚ ਹੈਗੀ ਤੂੰ ਟੈਨਸ਼ਨ ਨਾਂ ਲੈ
ਚਿੰਤਾ ਔਦੀ ਐ ਬੱਚੇ ਨੂੰ ਰੋਟੀ ਖਾਧੀ ਨੀ ਖਾਧੀ
ਆਂਹੋ।
ਸਹੀ ਗੱਲ ਹੈ। ਆਹ, ਕਹਿੰਦੀ ਪਈ ਸੀ, ਲਵਲੀ ਕਹਿੰਦੀ ਉਹ ਅੰਮ੍ਰਿਤਸਰ ਗਏ ਹੋਏ ਨੇ।
ਹਾਂ, ਉਨੇ ਅ।
ਕਿਲੇ- ਕਿਲੇ ਝੰੇ।
ਸ਼ਨੀ -ਸ਼ਨੀ ਜਾਂਦਾ, ਤੇ ਐਤਵਾਰ ਵਾਪਸੀ ਆ ਜਾਂਦਾ ਸੇਵਾਦ।
ਅੱਛਾ, ਚੂਪੈਰਾ ਸਾਹਿਬ ਕੱਟਣ ਜਾਂਦਾ ਨੇ, ਕਿਉਂ ਉਂਝ ਦਰਬਾਰ ਸਾਹਿਬ।
ਦਰਬਾਰ ਵਿੱਚ ਸਹਿਬ ਵੀ ਚਲਾ ਜਾਂਦਾ ਹੈ, ਤੇ ਉਹ ਰਾਤੀ ਚੋਂ ਪਹਿਰਾ ਵੀ ਕਰ ਲੈਂਦਾ ਜਾਕੇ।
ਅੱਛਾ, ਸ਼ਨੀਵਾਰ ਕਰ ਲੈਂਦੇ ਹੋ।
ਪਰ ਸ਼ਨੀਵਾਰ ਰਾਤੀ ਉਹ ਇੰਜ ਨਾਂ, ਬਾਰਾਂ ਵਜੇ ਪਹੁੰਚਦਾ ਨਾ
ਹਾਂ-ਹਾਂ, ਹਾਂ।
ਫਿਰ ਉੱਥੇ ਇਸ਼ਨਾਨ ਕਰਕੇ, ਫਿਰ ਓਧਰ ਚਲੇ ਜਾਂਦੇ ਨੇ।
ਅੱਛਾ ਜੀ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ। ਅੱਛਾ ਜੀ, ਠੀਕ ਹੈ, ਠੀਕ ਹੈ।
ਛੇ ਵਜੇ ਲਈ ਟ੍ਰੇਨ ਤੇ ਵਾਪਸ ਆ ਜਾਂਦਾ।
ਹਾਂ, ਵਧੀਆ ਗੱਲ ਸਗੋਂ, ਸੇਵਾ ਮਿਲੀ ਹੋਈ ਹੈ। ਤੁਹਾਡੇ ਦੇਵਰ-ਦੇਵਰਾਨੀ ਦੋਨੋ ਜਾਂਦੇ ਨੇ,
ਹਾਂਜੀ
ਮੈਂ ਕਿਹਾ, ਦਿਓਰ-ਦੇਵਰਾਨੀ ਰਾਣੀ ਦੋਨੋ ਜਾਂਦੇ ਨੇ।
ਹਮ ਨਾ-ਨਾ।
ਅੱਛਾ।
ਉਹ ਤਾਂ ਹਰ ਮਹੀਨੇ-ਮਹੀਨੇ ਚ ਇਕ ਦਿਨ ਜਾਂਦੀ ਹੈ। ਜਿਹੜਾ ਮਰਜ਼ੀ ਦੇਨਵਾਰ ਹੋਵੇ, ਜ ਮਤਲਬ ਇਹ ਆਪਣਾ ਦੇਖ ਕੇ।
ਇਹ ਕੌਣ ਗਿਆ, ਤੁਸੀਂ ਕਿਦੀ-ਕਿਦੀ ਗੱਲ ਕਰਦੇ ਪੇ ਹੋ? ਅੱਛਾ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਇਹ ਤੇ ਬੜੀ ਵਧੀਆ ਗੱਲ ਏ, ਬੱਚਿਆਂ ਨੂੰ ਲੜ ਲੱਗੇ ਨੇ।
ਨਹੀਂ ਮੇਰਾ ਮੁੰਡਾ ਵੀ ਸਰਦਾਰ ਬੰਗਿਆ ਨਾ।
ਅੱਛਾ, ਠੀਕ ਹੈ, ਠੀਕ ਹੈ, ਠੀਕ, ਠੀਕ, ਠੀਕ ਹੈ। ਤੁਹਾਨੂੰ ਦੇਖਿਆ ਨੂੰ ਕਿੰਨਾ ਟਾਈਮ ਹੋ ਗਿਆ, ਮੈਂ ਦੇਖਿਆ ਹੀ ਨੀ ਉਹਨੂੰ।
ਹਾਂ ਨਹੀਂ ਹੋ ਸਕਦਾ, ਬੜੀਆ ਤੁਸੀਂ ਪਹਿਚਾਣ ਨੀ ਸਕਦਾ ਹੋ।
ਨਾ ਮੈਂ ਤੇ ਦੇਖੀ-ਦੇਖੀ ਉਹਨੂੰ, ਮੈਂ ਕਿੰਨਾ ਟਾਈਮ ਹੋ ਗਿਆ ਮੈ।
ਹਹ ਸਾਰੇ ਕਹਿੰਦੇ ਨੇ ਕਹਿੰਦੇ ਨੇ, ਸਰਦਾਰ ਬਣਿਆ ਮੈਂ ਕਿਹਾ, ਉਹ ਤਾਂ ਬਾਬਾ ਜ ਦਾ ਹੁਕਮ ਹੈ, ਤਾਂ ਇਹ ਬਣਿਆ
ਸਹੀ ਗੱਲ ਡ ਸਹੀ ਗੱਲ
ਮੈਂ ਕਿ, ਹਾ ਕਿਸੇ ਦਾ ਹੁਕਮ ਵਗੈਰਾ ਕੁੱਝ ਨਹੀਂ ਹੋ ਸਕਦਾ।
ਸਹੀ ਗੱਲ ਹੈ, ਬਸ ਹੋ ਜਾਂਦੇ ਨੇ, ਹੋਰ ਵੀਰ ਜੀ ਠੀਕ। ਵੀਰ ਜੀ ਜਾਂਦੇ ਨੇ, ਗੁਰਦੁਆਰੇ ਚੱਕਰ ਮਾਰਦੇ ਨੇ।
ਹਾਂ, ਕਿੱਥੇ ਵੀਰ ਜੀ, ਵੀਰ ਜੀ ਨੀ ਜਾਂਦੇ ਹੁਣ।
ਸੁਖਬੀਰ ਜੀ ਨੇ ਲੇ ਤੇ ਲਾੜ ਲਾਇਆ ਸੀ, ਸਾਰਿਆਂ ਨੂੰ।
ਸਵੇਰੇ ਚ ਮੈਂ ਕਹਿਦੀ, ਰਾਤੀ ਕਹਿ ਕੇ ਸੋਨੀ ਆ, ਮੈਂ ਕਿਹਾ ਸਵੇਰੇ ਚਾਰ ਵਜੇ ਉਠਾਵਾਂਗੀ ਤੇ ਚੱਲਨਾ। ਰਾਤੀ ਕਹਿ ਕੇ ਸੋਦੇ ਨੇ, ਸਵੇਰੇ ਉੱਠਦੇ ਨੀ।
ਸ ਬੀ ਕੇ ਸਦੇ ਸੀ ਹਣ ਵੀਰ ਜੀ ਵੀਰ ਜੀ ਕਰਕੇ ਤੇ ਮੈਂ ਜਾਦਾ ਸੀ।
ਅੱਛਾ।
ਤੇ ਉਹ ਵੀ ਨੀ ਆਂਦੇ ਹੋਣੇ ਉਹ ਜਿਹੜੇ ਸਰਦਾਰ ਸੇਵਾ ਕਰਨ ਉਹ ਵੀ ਨੀ ਆਂਦੇ ਹੋਣੇ
ਉਦੋਂ ਇੱਕ ਭਰਾ ਦਾ ਤੇ ਐਕਸੀਡੈਂਟ ਹੋ ਗਿਆ ਸੀ
ਹਾਂ ਉਹਦਾ ਤੇ ਪਤਾ ਹਾਂਜੀ
ਹਾਂ ਤੇ ਉਹ ਛੋਟਾ ਦੂਜਾ ਉਹ ਆਂਦੇ ਨੇ ਬਾਰਾਂ ਵਜੇ ਆਂਦੇ ਨੇ
ਉਹ ਐ ਲੈ ਚੱਲਦਾ ਹੀ ਨਹੀਂ ਪਿਆ ਅੱਛਾ ਅੱਛਾ ਅੱਛਾ ਰਾਤੀ ਬਾਰਾਂ ਵਜੇ ਕਰ ਦਿੰਦੇ ਨੇ ਕੀ ਸੇਵਾ
ਹਾਂਜੀ
ਉਹ ਰਾਤੀ ਬਾਰਾਂ ਵਜੇ ਸੇਵਾ ਕਰ ਦੇ
ਆਹੋ ਆਹੋ ਬਾਰਾਂ ਵਜੇ ਕਰ ਜਾਂਦੇ ਨੇ ਸੇਵਾ ਕੱਲੇ ਕਰ ਜਾਂਦੇ ਹੂੰ
ਦੋ ਦੋ ਬੰਦੇ ਆਂਦੇ ਹੋਣੇ ਨੇ ਇੱਕ ਦੋ ਬੰਦੇ
ਪਤਾ ਨੀ ਫੇਰ ਹੁਨ ਤਾਂ ਮੈਂ ਪੈਲੇ ਤਾਂ ਭਰਾ ਨਾਲ ਆਂਦੇ ਸੀ, ਹੁਨ ਨੀ ਪਤਾ ਯਾਂਤਾ ਕੋਈ ਸੰਗ ਬਣਾਇਆ ਹੋਣਾ ਆਪਣਾ ਕੱਲਾ ਬੰਦਾ ਤਾਂ ਵੈਸੇ ਹੀ ਨਹੀਂ ਜਾ ਸਕਦਾ
ਕਹਿੰਦੇ ਪਏ ਸੀ ਕਹਿੰਦੇ ਭਾਈ ਜੀ ਕਹਿੰਦੇ ਸੀ ਵੀ ਰਾਤੀ ਆਂਦੇ ਨੇ ਉਹ ਬੜੀ ਲੇਟ
ਬਾਰਾਂ ਵਜੇ ਬਾਰਾਂ ਇੱਕ ਵਜੇ ਹਾਂ
ਬਾ ਦਰੀ ਏ ਵੈਸੇ ਫਿਰ ਰਸਤੇ ਚ ਜਾਨਾ ਬਾਰਾਂ ਇੱਕ ਵਜੇ ਰਾਤੀ
ਇੱਕ ਵਜੇ ਆਪਾਂ ਜਾ ਰਹੇ ਸੀ ਤੇ ਅੱਗੋਂ ਨਾ ਕੋਈ ਚੀਜ਼ ਆ ਗਈ ਸੀ ਨੇ ਜਿਦਾ ਕੋਈ ਜਾਨਵਰ ਜਾਂ ਸੀ ਕੋਈ ਗਾਂ ਸੀ ਪਤਾ ਨੀ ਕੀ ਸੀ ਬੱਛਾ ਜਿਹਾ ਅਸੀਂ ਡਰ ਗਏ ਮਤਲਬ ਵੀ ਉਹ ਸੜਕ ਉਸ ਟਾਈਮ ਤਾਂ ਉਹ ਜੰਗਲ ਹੈ ਨਾ ਸਾਰਾ ਫੇਰ ਕੋਈ ਨਾ ਕੋਈ ਜੀਵ ਜੰਤੂ ਲੰਘਦੇ ਹੋਣੇ ਸੜਕ ਤੋਂ
ਹਾਂ ਹਾਂ ਹਾਂ ਹਾਂ ਪੈਲੇ ਅਸੀਂ ਜਾਂਦੇ ਸੀ ਸੀ ਹੁਣ ਜਿਵੇਂ ਇਤਹਾਸਿਕ ਸੀ ਕਿ ਗੁਰਦੁਆਰਾ ਤੇ ਤੇ ਮੈਂ ਮੇਰੀ ਦਾਦੀ ਨਾਲ ਜਾਂਦੀ ਸੀ ਤੇ ਕੀ ਕਹਿੰਦੇ ਨੇ ਸੀ ਤੇ ਉਹ ਤਾਂ ਤੇ ਕੁਛ ਵੀ ਨੀ ਬਣਿਆ ਹੋਇਆ ਸੀ ਬਿਲਕੁਲ ਵੀ ਜੰਗਲ ਬੀਆ ਬਾਨ ਸੀ ਸਾਰਾ ਅਸੀ ਬੜੇ ਡਰ ਡਰ ਕੇ ਦਾਦੀ ਨੇ ਜਾਣਾ ਦਾਦੀ ਤੇ ਮੇਰੀ ਸਰੀ ਜਾਂਦੀ ਹੋਈ ਸੀ ਤੇ ਉਹਨੇ ਮੈਨੂੰ ਵੀ ਨਾਲ ਲੈ ਜਾਣਾ ਸਵੇਰੇ ਢਾਈ ਵਜੇ ਜਾਣਾ ਤਿੰਨ ਵਜੇ ਨਿਕਲ ਜਾਣਾ ਉਹ ਵੀ ਪੈਦਲ ਤੇ ਉਦੋਂ ਕੋਈ ਸਾਧਨ ਵੀ ਨੀ ਹੁੰਦੇ ਸੀ ਬੜੀ ਪੁਰਾਣੀ ਗੱਲ ਦੱਸਦੀ ਮੈਂ ਤੁਹਾਨੂੰ ਮੈਂ ਨਿੱਕੀ ਜਹੀ ਸੀ ਉਦੋਂ ਮੈਂ ਨੀ ਯਾਦ ਏ ਹਲੇ ਵੀ
ਨਹੀਂ ਇਹ ਸੋਚ ਰਹੀ ਆ ਮੈਂ ਕਿਹਾ ਇਹਨੂੰ ਕਹਿ ਰਹੀ ਆ ਲਵਲੀ ਨੂੰ ਮੈਂ ਕਿਹਾ ਚਲ ਆਪਾਂ ਵੀ ਸ਼ੁਰੂ ਕਰੀ ਜਾ
ਮੈਂ ਸਗੋਂ ਕਹਿੰਦੀ ਪੀ ਸੀ ਮੈਂ ਗਗਨ ਤੇ ਭਾਬੀ ਜਾਣਦੇ ਨਾ ਪਵਨੂਰ ਦੀ ਮੰਮੀ ਤੇ ਮੈਂ ਕੈਹਂਦੀ ਪਈ ਸੀ ਉਹਨਾਂ ਨੂੰ ਮੈਂ ਕਿਹਾ ਤੁਸੀਂ ਉਹ ਕਦੋਂ ਸ਼ੁਰੂ ਕਰਨਾ ਹੈ ਕਹਿੰਦੀ ਹੁਣ ਤੇ ਖ਼ਤਮ ਹੋ ਗਿਆ ਚਿੱਲੀਆ ਸਾਡਾ ਤੇ ਹੁਣ ਕਹਿੰਦੀ ਅਗਲੇ ਮਹੀਨੇ ਸ਼ੁਰੂ ਕਰਨਾ ਮੈਂ ਕਿਹਾ ਫਿਰ ਮੈਂ ਵੀ ਆ ਜਾਂਗੀ ਮੈਂ ਵੀ ਫਿਰ ਸ਼ੁਰੂ ਕਰਾਂਗੀ ਨਾਲ ਆਹ ਕੁਛ ਨਾ ਇਹਨਾਂ ਨਾਲ ਨਾ ਭਾਈ ਜੀ ਛੋ ਛੋਟੇ ਭਾਈ ਜੀ ਜਾਂਦੇ ਨੇ ਇਹਨਾਂ ਨਾਲ ਇੱਕ ਉਹ ਛੋਟੇ ਜਿਹੇ ਭ ਜੇ ਹੈ ਨੀ ਉਹ ਲੰਗੜਾ ਆ ਕੇ ਤੁਰਦੇ ਨੇ ਥੋੜੇ ਉਹ ਜਗਾਦਰੀ ਤੋਂ ਜਾਂਦੇ ਨੇ ਬੁੜੀ ਸਾਹਿਬ ਤੇ ਉਹ ਉਹ ਭਾਈ ਜੀ ਨੇ ਇਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਇਹਨਾਂ ਨੂੰ ਲੈ ਕੇ ਆਇਆ ਕਰੋ ਉਹ ਫੇਰ ਤਾਂ ਵੀ ਮੈਂ ਢਿੱਲ ਮਾਰ ਜਾਂਦੀ ਆ ਮੈਂ ਕਿਹਾ ਫਿਰ ਲੈ ਕੇ ਜਾਣਾ ਹੁੰਦਾ ਫਿਰ ਮੈਂ ਕਿਵੇਂ ਜਾਵਾਂ ਨਾਲ ਹੋਰ ਉਹ ਜਾਂਦੇ ਨੇ ਰੋਜ ਇਹਨਾਂ ਨਾਲ ਆਹ ਵਧੀਆ ਜੀ ਵਧੀਆ ਤੁਸੀਂ ਦੱਸੋ ਹੋਰ ਨੂਡਲਸ ਖਾਧੇ ਫੁਲਕਾ ਖਾਧਾ ਪੁਰਜੀ ਬਣਾਈ ਸੀ ਅੰਡਿਆਂ ਦੀ ਹੋਰ ਕੁਛ ਸਮਝ ਨੀ ਆ ਰਹੇ ਸੀ ਮੰਮੀ ਕੇ ਹੋਰ ਕੱਲ ਸਗੋਂ ਪ੍ਰੀਤੀ ਵੱਲ ਹੋ ਕੇ ਆਏਆ ਕੱਲ ਪ੍ਰੀਤੀ ਵੱਲ ਗਏ ਸੀ। ਉਹ ਕਲ ਪ੍ਰੀਤੀ ਵੱਲ ਗਿਆ ਫਿਰ ਅੱਜ ਆਹ ਪ੍ਰੀਤੀ ਕੋਲ ਹੀ ਸਾਡੇ ਦਸ ਕੁ ਮਿੰਟ ਦਾ ਰਸਤਾ ਵ ਜਾਦਾ ਨੀ ਹਾਂ ਹੋਰ ਆਲੇ ਦੁਆਲੇ ਹੈਗੀ ਸਗੋਂ ਸਹੀ ਐ ਕੋ ਇ ਹਾਂ ਸਹੀ ਗੱਲ ਨੇ ਇੱਕ ਕੁੜੀ ਹੋਣੀ ਚਾਹੀਦੀ ਕੋਲ ਹਾਂ। ਹਾਂ ਸਹੀ ਗੱਲ ਏ। ਮਾਮੇ-ਮਾਮੀਆਂ ਵੀ ਮੰ ਦੇ ਪੇਕੇ, ਮਾਮੇ- ਮਾਮੀਆਂ ਵੀ ਨਾਲ ਹੀ ਐਨ।
ਹਾਂ
ਮੈਂ ਕਰਦੀ ਪਈ ਸੀ ਪਿੱਛੇ ਭਾਬੀ ਮੈਂ ਘਰ ਹੀ ਸੀ। ਤੇ ਫਿਰ ਇਧਰ ਆਉਣਾ ਪੈ ਗਿਆ ਮੈਨੂੰ ਅੱਛਾ, ਆਹੋ ਕਈ ਓ ਦਿਵਸ ਹਾਂ-ਹਾਂ ਹਾਂ-ਹਾਂ ਪਾਈਆਂ ਹੋਈਆਂ ਵੀਡੀਓਸ।
ਆਹੋ ਸਾਡੀ ਮਾਤਾ ਸਾਡੀ ਮਾਤਾ ਕਰਦੀ ਨਾ ਸਵੇਰੇ ਯੋਗਾ ਤਾਂ ਹੀ ਪੁੱਛ ਰਹੀ ਹਾਂ ਤੁਹਾਨੂੰ ਤੁਸੀਂ ਵੀ ਕਰ ਰਹੇ ਹੋ।
ਮੈਂ ਨਾ ਇਹਦੇ ਕੋਲ ਸ਼ੁਰੂ ਕੀਤੀ ਸੀ ਜੋਤ ਤੀ ਜੋਤੀ ਜਿਹੜੀ ਕਰਾਉਂਦੀ ਨੀ ਪਾਰਕ ਦੇ ਕੋਲ ਉਹਦੇ ਕੋਲ ਜਾਂਦੀ ਸੀ। ਹੁਣੇ ਹੀ ਸ਼ੁਰੂ ਕੀਤੀ ਸੀ ਮਹੀਨਾ ਹੀ ਹੋਇਆ ਸੀ। ਫੇਰ ਇੱਧਰ ਆਉਣਾ ਪੈ ਗਿਆ ਮੈਂ ਕਿਹਾ ਹੁਣ ਮੈਂ ਤੇ ਚੱਲੀ ਆ ਮੈਂ ਅਗਲੇ ਮਹੀਨੇ ਆਵਾਂਗੀ।
ਨਾ ਕੋਈ ਨਾ ਕੁਛ ਕੰਮ ਔਰ ਆ ਜਾਂਦਾ।
ਆਹ ਵਿਚ ਅੜਚਨ ਆ ਹੀ ਜਾਂਦੀ ਸਹੀ ਗੱਲ ਹੈ। ਸਗੋਂ ਵਜਨ ਇੰਨਾ ਵਧੀਆ ਆਇਆ ਸੀ ਤੇ ਮੈਂ ਕਿਹਾ ਚੱਲ ਸ਼ੁਰੂ ਕਰਦੇ ਹਾਂ।
ਹਾਂ।
ਹੋਰ ਦੇਖੋ ਹੁਣ ਸ਼ੁਰੂ ਕਰਾਂਗੀ ਪਰ ਨਾ ਸਹੀ ਤਰ੍ਹਾਂ ਕਰਾਉਂਦੀ ਨੀ ਚੱਜ ਨਾਲ।
ਐ ਪਹਿਲੇ ਕਰਾਦੀ ਸੀ ਬਹੁਤ ਵਧੀਆ। ਮੈਂ ਤੇ ਦੇਖੋ ਜੀ ਮੈਂ ਤੇ ਕਦੇ ਗਈ ਨੀ ਨਾ ਮੈਨੂੰ ਪਤਾ।
ਨਈ ਹੁਣ ਚੱਜ ਨਾਲ ਨੀ ਕਰਾਉਂਦੀ ਪਹਿਲੇ ਤਾਂ ਚਲੋ ਸਹੀ ਕਰਾਉਂਦੀ ਸੀ। ਹੁਣ ਨੀ ਕਰਾਉਂਦੀ ਵਧੀਆ। ਫੋਨ ਚਲਾ ਲਏਗੀ ਫੋਨ ਚ ਵੇਖੀ ਜਾਏਗੀ ਤੇ ਜਿਹੜੀ-ਜਿਹੜੀ ਆਏਗੀ ਸਾਹਮਣੇ ਉਹ ਬੱਸ ਕਰੀ ਜਾਏਗੀ।
ਅੱਛਾ ਬਾ ਇਹ ਤਾਂ ਬੰਦਾ ਕਰ ਹੀ ਕਰ ਸਕਦਾ ਫੇਰ ਸਾਡੀ ਮੰਮੀ ਇੰਜ ਹੀ ਤਾਂ ਕਰਦੀ ਫੋਨ ਲਗਾ ਕੇ।
ਆ ਮੈਂ ਕਿਹਾ ਐਵੇਂ ਤੇ ਫੇਰ ਅਸੀਂ ਘਰ ਵੀ ਕਰ ਸਕਦੇ ਹਾਂ। ਫੋਨ ਵੇਖ-ਵੇਖ ਕੇ ਆ ਪਰੋ ਹੋ ਜਾਂਦੀ ਹੈ ਆਹ ਮੈਂ ਕਿਹਾ ਤੈਨੂੰ ਹੀ ਪੈਹੈ ਦੇਣੇ ਨੇ ਇੰਨੇ ਅਸੀਂ।
ਹਾਂ ਕਿੰਨੇ ਹਜ਼ਾਰ ਰੁਪਏ?
ਮੈ ਸਗੋਂ ਨਾ ਸੱਤ ਸੌ ਰੁਪਏ ਦੇਨੀ ਆ ਮੈਂ ਤੇ ਐਂ ਸਗੋਂ ਭਾਬੀ ਨੀ ਭਵਨੂਰ ਦੀ ਮੰਮੀ ਪੰਮੀ ਭਾਬੀ ਉਹ ਮੈਨੂੰ ਕਹਿੰਦੀ ਮੈਂ ਤੁਹਾਨੂੰ ਕਰਾ ਦਾਂਗੀ ਫੋਨ ਤੇ ਤੂੰ ਨਾ ਜਾਈ ਹੁਣ ਮੈਂ ਕਿਹਾ ਚੱਲ ਵੇਖਣੇ ਤੈਨੂੰ ਵੀ ਵੇਖ ਲੈਂਨੇ ਹਾਂ ਹਫਤਾ ਕਰਕੇ ਤੇਰੇ ਕੋਲ। ਹਾਂ, ਚਲੋ ਠੀਕ ਹੈ ਭਾਬੀ ਫੇਰ ਬਾਦ ਚੋ ਕਰਦੀ ਆ ਹੈ ਓਕੇ ਜੀ ਠੀਕ ਐ।